ਹੈਲੋ।
ਕੁੱਤੀ।
ਹੈਲੋ।
ਹੈਲੋ।
ਹਾਂਜੀ, ਕੀ ਹਾਲ-ਚਾਲ।
ਵਦੀਆ, ਤੁਸੀਂ ਦਸੋ?
ਹੈਲੋ।
ਹੈਲੋ, ਆਵਾਜ਼ ਨੀ ਹੁੰਦੀ
ਆ ਨੀ ਰੀ ਸੀ, ਹੋਰ ਠੀਕ ਓ।
ਹਾਂਜੀ-ਹਾਂਜੀ, ਤੁਸੀ ਦੱ
ਬਾਸ ਰ
ਹੈਲੋ।
ਹੈਲੋ।
ਹੈਲੋ।
ਹਾਂਜੀ, ਵਾਜ਼ ਤੁਆਡੀ ਘੱਟ-ਘੱਟ ਆ ਰਈ ਏ, ਬੋਤ ਘੱਟ।
ਉਹ ਉੱਥੇ ਲਾਈਟ ਗਈ ਦੀ ਆ ਨਾ ਤਾਂ ਕਰਕੇ ਨੈਟ ਵਰਕ ਈਸ਼ੁ ਨਾ ਹੋਵੇ। ਹੈਲੋ, ਹੁ ਨਈ।
ਹਾਂਜੀ ਬੋਲੋ, ਹੋਰ ਠੀਕ ਓ ਮੈਂ ਕਿਆ।
ਹੋਰ-ਹੋਰ ਤੁਸੀਂ ਦੱਸੋ?
ਫਿਰ, ਨੀ ਆ ਰਹੀ।
ਹੈਲੋ!
ਹਾਂ, ਹੁਣ ਆਈਏ।
ਹੋਰ, ਕੀ ਕਰ ਰਹੇ ਸੀ?
ਬਸ ਲੇਟੇ ਸੀ ਹੁਨ, ਮਾਰਕੀਟ ਤੋਂ ਆਏ ਸੀ ਹੁਨੇ।
ਅੱਛਾ- ਅੱਛਾ।
ਮਾਰਕਿਟ ਗਏ ਸੀ ਥੋੜਾ।
ਅੱਛਾ।
ਹੈਲੋ।
ਹੈਲੋ।
ਹਾਂਜੀ, ਹੋਰ ਖਾਲੀ ਰੋਟੀ?
ਨਹੀਂ, ਬਸ ਖਾ, ਹੀ ਰਹੀ ਸੀ।
ਅੱਛਾ। ਖਾ ਲੈਂਦੇ ਪਹਿਲੇ।
ਨਹੀਂ ਉਹ ਫੇਰ, ਕੱਟੀ ਜਾਣੀ ਸੀ ਨਾ ਕੋਲ ਫਿਰ
ਹੂੰ, ਅੱਛਾ ਮੈਂ ਕਿਹਾ ਤੁਹਾਡਾ ਮੈਸੇਜ ਆਇਆ ਸੀ ਨਾ, ਤਾਂ, ਮੈਂ ਕੀ ਸੀ, ਫਿਰ ਤੁਸੀਂ ਕਿਆ ਸੀੇ ਕਾਰਲੋ। ਹੂੰ, ਮੈਂ ਵੀ ਹੁਨੇ ਖਾਕੇ ਹਟੀ ਸੀ।
ਹੂੰ, ਤੇ ਕਿੰਨੀਆਂ ਹੋ ਗਈਆਂ ਕੌਲਾਂ? ਹੈਲੋ।
ਹਾਂਜੀ।
ਤਾਡੀ ਕਿੰਨੀਆਂ ਹੋ ਗਈਆਂ ਕੌਲਾਂ?
ਮੇਰੀ ਥਰਟੀਨ ਹੋਈਆਂ ਸੀ, ਉਹਦੇ'ਚੋ ਟੂ, ਦੋ ਖ਼ਰਾਬ ਹੋਈਆਂ ਨੇ।
ਹ
ਮਤਲਬ ਨੈਟਵਰਕ ਪ੍ਰੋਬਲਮ ਉਹੀ, ਉਹਦੇ ਕਰਕੇ ਹੀ। ਕੱਲ ਇੱਕ ਕੋਲ ਕਰ ਰੀ, ਸੀ।
ਦੋ ਖਰਾਬ
ਇੱਕ ਉਸ ਦਿਨ ਹੋਈ ਸੀ, ਨੀਤੂ ਦੀਦੀ ਨਾਲ, ਦੀ, ਦੀ ਨਾਲ ਇੱਕ ਤੁਹਾਡੀ ਫਰੈਂਡ ਨਾਲ, ਕੱਲ, ਇੱਕ ਖ਼ਰਾਬ ਹੋਈ ਏ।
ਉਹਨਾਂ ਨੂੰ ਈ ਦੁਵਾਰ ਤੇ ਕੋਲ ਕਰ ਲੀਓ, ਨਾ ਫਿਰ ਤੋਂ।
ਕਰ ਲਿਆ ਸੀ।
ਅੱਛਾ-ਅੱਛਾ। ਉਹ ਇੱਕ ਹੋਰ ਹੋਜੂਗੀ ਉਹ, ਅਗਰ ਪੰਜ ਵੀ ਹੋ ਗਿਆ ਨਾ, ਤੇ ਉਹਦੇ ਕਰਕੇ ਇੱਕ ਹੋਰ ਹੋਜੂਗੀ ਕੋਲ।
ਅੱਛਾ।
ਹਮ
ਨਹੀਂ ਜਿਵੇਂ ਮਤਲਬ ਨ ਰਾਤੀ ਹੋਈ ਸੀ ਤੁਹਾਡੀ, ਉਹ ਜ ਫਰੈਂਡ ਦਾ ਨੰਬਰ ਦਿੱਤਾ ਸੀ ਨਾ ਤੁਸੀਂ। ਉਹਨਾਂ ਨਾਲ ਹੋਈ ਸੀ, ਉਹਨਾਂ ਨੇ ਦੋ ਉਹਨਾਂ ਨੇ ਕੀਤੀਆਂ ਸੀ, ਇੱਕ ''ਮੈਂ ਕੀਤੀ ਸੀ, ਇੱਕ ਮਤਲਬ ਦੋ ਮੈਂ ਕੀਤੀਆਂ ਸੀ।
ਹੂੰ
ਇੱਕ ਮੇਰੀ ਤਰਫੋਂ ਖਰਾਬ ਗਈ, ਇੱਕ ਉਹਨਾਂ ਦੀ ਤਰਫੋਂ ਖਰਾਬ ਗਈ।
ਕਿਉਂਕਿ ਨੈਟਵਰਕ ਇਸ਼ੂ ਉਹਨਾ ਦੇ ਬਹੁਤ ਜ਼ਿਆਦਾ ਆ ਰਹੇ ਸੀ ਕਹਿੰਦੇ ਸਾਡੇ ਇੱਥੇ ਆਦਾਂ। ਉਹ ਫਿਰ ਕੋਲ ਤੇ ਜਾ ਰਹੀ ਸੀ ਆਵਾਜ਼ ਹੀ ਨਹੀ ਆ ਰਹੀ ਸੀ ਉਹਦੇ ਕਰਕੇ ਕੱਟਣੀ ਪੈ ਗਈ।
ਅੱਛਾ- ਅੱਛਾ, ਹੋਰ?
ਹੈਲੋ!
ਹਾਂਜੀ- ਹਾਂਜੀ।
ਹੈਲੋ!
ਹੈਲੋ!
ਹਾਂਜੀ।
ਹੋਰ, ਕੀ ਕਰ ਰਹੇ ਸੀ?
ਬਸ ਲੇਟੇ, ਹੋਣ ਧੁੱਪ ਵੜੀ ਸੀਰੀ'ਚ, ਧੁੱਪ' ਚ ਗਏ ਆਂ। ਧੁੱਪ ਬਹੁਤ ਹੋਈ ਪਈ ਸੀ ਸਿਰ ਦਰਦ ਹੋਣ ਲੱਗ ਗਿਆ।
ਅੱਛਾ। ਹੋਰ ਕੀ ਬਣਾਇਆ ਰੋਟੀ ਚ?
ਹੋਰ ਹੈਲੋ?
ਹੈਲੋ?
ਹੂੰ ਰੋਟੀ ਖਾ ਰਹੇ ਔ? ਅੱਛਾ, ਕੋਈ ਨੀ ਹੋਰ ਦੱਸੋ?
ਹੋਰ ਵਧੀਆ, ਮੈਂ ਕਿਹਾ ਕੀ ਬਣਾਇਆ ਰੋਟੀ ਚ?
ਅਸੀਂ ਬਜ਼ਾਰੋਂ ਦੀ ਕੜੀ ਲੈ ਆਏ ਸੀ ਮੈਂ ਕਿਹਾ ਮੰਮੀ ਘਰ ਨਾ ਖਲੇਰਾ ਪਾਓ ਰਹਿਣ ਦਿਉ ਹੁਣ ਥੱਕ ਹੈਗੇ ਆ। ਬਜ਼ਾਰੋ ਦੀ ਕੜੀ ਲੈ ਆਏ ਸੀ। ਹਾਂ ਤੇ ਫਿਰ ਘਰ ਜਾ ਘਰ ਆ ਕੇ ਰਾਈਸ ਬਣਾ ਲਏ ਸੀ। ਕੜੀ ਚਾਵਲ ਖਾ ਲਿੱਤੇ ਮੈਨੂੰ ਇੱਥੋਂ ਦੀ ਇਕ ਬਾਹਰ ਦੀ। ਕੜੀ ਅੱਛੀ ਲੱਗਦੀ ਏ, ਅਤੇ ਟੇਸ ਇਤਨਾ ਆਂਦਾ ਏ। ਤੁਸੀਂ ਕੀ ਬਣਾਇਆ?
ਅਸੀ ਵੀ ਉਹੀ।
ਅੱਛਾ।
ਠੀਕ।
ਹਾਂ ਜੀ।
ਹੁਣ ਗਏ?
ਬਸ ਮੰਮੀ ਕਹਿੰਦੀ ਹੁਣ ਕੱਲ ਪਰਸੋਂ ਜਾਣਾ ਫਿਰ ਜੋ ਰਹਿੰਦਾ ਏ ਲੈ ਲੈ।
ਅੱਛਾ, ਅੱਛਾ।
ਤਾਂ ਥੋੜ੍ਹਾ ਬਹੁਤ ਸਮਾਨ ਫਿਰ ਲੈਣ ਗਏ ਸੀ।
ਹੋਰ ਕੀ ਲੈਣਾ?
ਕੰਬਲ ਪਾ ਤੇ ਸੋ ਜਾ। ਹੋਰ?
ਹੋਰ ਵਧੀਆ। ਮੈਨੂੰ ਨਾ, ਮੇਰੀ ਫਰੈਂਡ ਮੈਸਜ ਕਰਦੀ ਪਈ ਬਾਰ ਬਾਰ ਹਾਂਜੀ? ਆਇਉ ਕਹਿ ਰਹੇ ਆ ਕੱਲ ਆ ਪਰਸੋਂ ਤੱਕ ਆਊਂਗਾ ਕਿਉਂਕਿ ਕਹਿੰਦੇ ਤੁਹਾਨੂੰ। ਕਿਹਾ ਤਾਂ ਹੈ ਸਾਈਨ ਤੇ ਕਹਿੰਦੇ ਪਤਾ ਨੀ ਆ ਕੇ।
ਤੇ ਪੇਮੈਂਟ?
ਉਹਦੀ ਉਹ ਮੈਂ ਬਾਅਦ ਚ ਦੱਸੂਗੀ।
ਹਮ ਠੀਕ ਹੈ। ਹੋਰ?
ਹੋਰ ਵਧੀਆ। ਮਤਲਬ ਮੈਂਨੂੰ ਉਹ ਵੀ। ਫਰੈਂਡ ਮੈਸੇਜ ਕਰ ਰਹੀ ਆ ਵਾਰ ਵਾਰ ਤਾਂ ਕਰਕੇ ਥੋੜ੍ਹਾ ਉਹ ਇੱਕ ਮਿੰਟ। ਹੋਰ ਸਾਰੇ ਠੀਕ ਨੇ ਤੁਸੀਂ ਦੱਸੋ? ਹੈਲੋ।
ਹਾਂਜੀ।
ਹਾਂਜੀ, ਆ ਰਹੀ ਅਵਾਜ?
ਹਾਂ ਵਿੱਚ ਵਿਚ ਨਾ ਹੋ ਜਾਂਦੀ ਹੈ।
ਆਹੋ ਮੈਨੂੰ ਮੈਸੇਜ ਆ ਰਿਹਾ ਨਾ ਵਿੱਚ ਤਾਂ ਹੁਣ ਮੈਂ ਉਹ ਡੋਂਟ ਡਿਸਟਰਬ ਤੇ ਲਾਇਆ ਏ ਫੋਨ।
ਅੱਛਾ ਅੱਛਾ ਹਮ ਕੋਈ ਨੀ ਹਮ।
ਹੈ?
ਹਮ।
ਹੋਰ ਵਧੀਆ।
ਧੁੱਪ ਚ ਤੇ ਬੁਰਾ ਹਾਲ ਹੋ ਜਾਂਦਾ ਕਿੱਥੇ ਮੈਂ ੳਈ ੳਈ ਆਪਣੀ ਹੀਲਸ ਲੈ ਕੇ ਆਈ ਸੀ ਹੋਰ ਬੈਗ ਲੈ ਕੇ ਆਈ ਸੀ। ਕੱਪੜੇ ਮਮੀ ਵਥੇਰੇ ਨੇ ਮੈਂ ਕਿਹਾ ਮੰਮੀ ਕੱਪੜੇ ਕੁੱਪੜੇ ਨੀ ਲੈਣੇ ਮੈਨੂੰ ਇਸ ਵਾਰ ਬਈ ਮੈਨੂੰ ਇਹਹੀ ਲੇ ਦੋ ਮੈਨੂੰ ਪਰਸ ਅੱਛੇ, ਅੱਛੇ। ਪਰਸ ਅੱਛੇ ਅੱਛੇ ਜੇ ਹਿਲਸ ਇਹੳ ਪਸੰਦ ਹੈ। ਮੈਨੂੰ ਮੇਕਅਪ ਵਗੈਰਾ ਦਾ ਇੰਨਾ ਹੈ ਨੀ।
ਹਮ।
ਬਸ ਇਹੳ ਸ਼ੋਕ ਏ ਪਹਿਲੇ ਕੱਪੜੇ ਕੁਪੜੇ ਲੈ ਹੀ ਸੀ। ਹਮ ਨਹੀਂ ਵੈਸੇ ਵੀ ਮੈਨੂੰ ਇੰਨਾ ਉਹ ਨੀ ਹੈ। ਮਤ ਮਤਲਬ ਇੱਕ ਫਾਊਂਡੇਸ਼ਨ ਕਰੀਮ ਜੋ ਲਗਾਉਣੀ ਹੈ ਬਸ ਉਹੀ। ਹੋਰ ਲਿਪਸਟਿਕ ਬਾਸ ਇੰਨਾ ਮੈਨੂੰ ਨੀ ਹੈਗਾ ਮੈਨੂੰ ਅੱਛਾ ਨੀ ਲੱਗਦਾ। ਏਨਾ ਮੇਕਅਪ ਕਰਨਾ।
ਅੱਛਾ।
ਵੈਸੇ ਲੈ ਕੇ ਰੱਖਿਆ ਹੋਇਆ ਕਿਤੇ ਜਾਂਦੇ ਆ ਪਾਰਟੀ ਵਗੈਰਾ ਤੇ ਬਸ ਉਹ ਤਾਂ ਵਾਸਤੇ। ਨੋਰਮਲੀ ਜੋ ਡੇਲੀ ਜੁਸ ਆਈ ਹੋ ਬਸ।
ਅੱਛਾ। ਹੋਰ ਘਰ ਸਾਰੇ ਠੀਕ।
ਹਾਂਜੀ ਵਧੀਆ। ਹੋਰ ਸਬ ਨੇੇ ਖਾ ਲਈ ਰੋਟੀ।
ਹੋਰ।
ਆਗਿਆ ਭਰਾ ਤੁਹਾਡਾ।
ਨਹੀਂ ਕੱਲ੍ਹ ਆਉਣਾ ਉਹਨੇ।
ਅੱਛਾ, ਅੱਛਾ।
ਕੱਲ ਰਾਤ ਤੱਕ ਕਜੁਗਾ।
ਕੱਲ ਪਰਸੋਂ ਹੀ ਜਾਵਾਂਗੇ ਕਿਉਕਿ ਉਹਦੇ ਹ ਸਕੂਲ ਸਟਾਰਟ ਹੋਏ ਤਿੰਨ ਦਿਨ ਹੋ ਗਏ ਨੇ ਹੈਂ
ਹਮ।
ਹਲੇ ਵੀ ਇਦਾਂ ਜਾਣ ਦਾ ਨਾਮ ਨੀ ਹੋ ਰਿਹਾ।
ਹਮ।
ਤੇ ਮੰਮਾ ਮੈਂ ਨੀ ਜਾਣਾ ਨੂੰ ਤੈਨੂੰ ਘਰ ਜਾ ਕੇ ਸਕੂਲ ਜਾਣਾ ਪੈਣਾ।
ਹਮ
ਨਾਨੀ ਦੇ ਘਰ ਮੌਜ ਮਾਰਦੀ ਸੋ ਸੌਜਾ।
ਕੀ ਕਰ ਰਹੀ ਸੀ ਤੂ ਅੱਜ। ਕੀ ਕਰ ਰਹੀ ਸੀ ਤੂ।
ਬਸ ਇਹਨੂੰ ਮੈਂ ਕਹਿ ਰਹੀ ਸੋ ਜਾ ਆ ਥੋੜੀ ਦੇਰ ਸਾਰੇ ਰਸਤੇ ਸੁੱਤੀ ਆਈ ਹੁਣ ਘਰ ਆ ਕੇ ਉਹਦੀ ਨੀਂਦ ਉੱੜ ਗਈ।
ਹਮ
ਰੋਂਦੀ ਰੋਂਦੀ ਆਈ ਏ ਇਹਨੂੰ ਜਿੰਨੀ ਮਰਜ਼ੀ ਚੀਜ਼ਾਂ ਲੈ ਕੇ ਦੇਦੋ ਫਿਰ ਵੀ ਰੋਂਦੀ ਆਂਦੀ।
ਜੀ ਜੀ ਜੀ
ਮੰਮਾ ਇਹ ਵੀ ਚਾਹੀਏ ਮੰਮਾ ਵੋ ਬੀ ਵੀ ਚਾਹੀਏ ਮੰਮਾ ਇਹ ਵੀ ਚਾਹੀਏ ਮੰਮਾ ਵ ਵੀ ਚਾਹੀਏ, ਫਿਰ ਲੈ ਕੇ ਦੇ ਦੋ ਫਿਰ ਵੀ ਰੋਂਦੀ ਆਏਗੀ, ਉਹਨੇ ਇਹ ਚੀਜ਼ ਰਹਿ ਗਈ ਮੇਰੀ
ਏਦਾਂ ਹੀ ਹੁੰਦਾ
ਹਮ ਬੱਚਿਆ ਦਾ। ਕੁੱਝ ਧੁੱਪ ਬੜੀ ਸੀ ਹੋ ਗਈ ਸੀ ਅੱਜ। ਸਿਰ ਚ ਵੜੀ ਜਾਂਦੀ ਤੂ
ਇੱਥੇ ਬਹੁਤ ਧੂਪ ਆ ਮੈਂ ਵੀ ਬੈਂਕ ਦਾ ਸਾਰਾ ਕੰਮ ਕਰਕੇ ਮੰਮੀ ਦੇ
ਅਸੀਂ ਤਾਂ ਹੀ ਉਹ ਉਸ ਦਿਨ ਗਏ ਸੀ ਅੱਜ ਥੋੜ੍ਹਾ ਬਹੁਤ ਸਮਾਨ ਹੈਗਾ ਸੀ ਜੋ ਅੱਜ
ਅੱਛਾ, ਅੱਛਾ।
ਤੁਸੀਂ ਨੀ ਗਏ ਅੱਜ।
ਨਹੀਂ ਮੈਂ ਨੀ ਗਈ ਨੀ ਅੱਜ ਮਨ ਹੀ ਨਹੀਂ ਕੀਤਾ।
ਹਮ
ਪਤਾ ਨੀ ਕਿ ਉਹ ਵੀਕਐਂਡ ਵੀਕਐਂਡ ਆਉਂਦੇ ਨੀ
ਅ
ਕੱਲ ਜਾਉਂਗੀ ਹੁਣ
ਹੈਲੋ
ਹੈਲੋ
ਹੁਣ ਮੈਂ ਵੇਖਿਆ ਮੇਰੇ ਫੋਨ ਦੀ ਆਵਾਜ਼ ਜ ਘੱਟ ਆਈ ਤੁਸੀਂ
ਹ
ਮੈਂ ਕਿਹਾ ਆਵਾਜ਼ ਕਿਉ ਨੀ ਆਉਂਦੀ ਪਹਿਲੇ ਦੇਰ ਦੀ ਵੇਖਾ ਆਵਾਜ਼ ਤੇ ਨਹੀ ਘੱਟ ਇਹਨੇ ਕੋਈ ਪੰਗਾ ਪੁੰਗਗਾ ਲਿੱਤਾ ਹੈਗਾ ਨ ਫੋਨ ਲੈ ਕੇ ਬੈਠੀ ਹੋਈ ਸੀ ਹੋਣ, ਕੀ ਕਹਿ ਰਹੇ
ਮੈਂ ਕਿਹਾ ਕੱਲ੍ਹ ਜਾਊਂਗੀ ਇੰਸਟੀਚਿਊਟ
ਅੱਛਾ- ਅੱਛਾ, ਨਾ ਕਦੀ- ਕਦੀ ਮਨ ਹੁੰਦਾ ਕਿ ਛੁੱਟੀ ਕਰੋ ਅੱਜ
ਨਾਲੇ ਵੀਕਐਂਡ ਆ ਜਾਂਦੇ ਤਾਂ ਉੱਥੇ ਤਾਂ ਓਦ ਹੀ ਮਨ ਨਹੀ ਕਰਦਾ
ਸੰਡੇ ਨੂੰ ਤਾਂ ਛੁੱਟੀ ਹੁੰਦੀ ਹੋਏਗੀ ਕਿ ਨਹੀ
ਹਾਂਜੀ ਹਾਂਜੀ
ਹਮ
ਹੁਣ ਮੈਮ ਕਹਿ ਰਹੇ ਸੀ ਕਿ ਸ਼ਾਮ ਦੀ ਵੀ ਰੱਖਾਂਗੇ ਤੇ ਸਵੇਰ ਦੀ ਵੀ ਤੇ ਦੋਨੋ ਟਾਈਮ ਜਾਣਾ ਕਿਉਂਕਿ ਖੁੱਲ੍ਹ ਗਏ ਨਾ ਕਈਆਂ ਦੇ
ਹਮ
ਹੋਰ, ਕੀ ਕਰਦੇ ਬੈਠੇ
ਬਸ ਹਲੇ ਤੇ ਲੇਟੇਦੇ ਆਾਂ
ਅੱਛਾ
ਬਾਹਰੋਂ ਇੱਕਦਮ ਗਰਮੀ ਲੱਗਦੀ ਹੈ ਹੈਂ
ਤੁਸੀਂ ਨੀ ਸੌਦੇ ਦੁਪਹਿਰੇ
ਹਾਂ ਮੈਂ ਲੇਟੀ ਹੀ ਹੋਈ ਸੀ ਬਸ, ਮੈਂ ਕਿਹਾ ਸੌਣਾ ਕੀ ਹੈ ਮੈਂ ਕਿਹਾ ਪਹਿਲਾਂ ਥੋੜਾ ਅੱਜ ਸਵੇਰ ਦਾ ਹੋਇਆ ਨਹੀਂ, ਤੋ ਕਰ ਲੈਂਦੇ ਹਾਂ
ਹਮ
ਫਿਰ ਦੇਖਦੇ ਨਾਲੇ ਲੇਟ ਕੇ ਨਾ ਥੋੜ੍ਹਾ ਸਹੀ ਲੱਗਦਾ ਹੈ, ਸੋਹਣਾ ਇੰਨਾ ਫੇਰ ਜ਼ਰੂਰੀ ਨਹੀ ਲੱਗਦਾ
ਹਮ
ਥੋੜਾ ਆਰਾਮ ਮਿਲ ਜੇ ਨਾ ਪਿੱਟ ਪੁਠ ਸਿੱਧੀ ਹੋ ਜਾ ਫੇਰ
ਜੀ
ਥੋੜਾ ਸਹੀ ਲੱਗਦਾ
ਇਹ ਤੇ ਹੈ ਅਸੀ ਵੀ ਬਾਜ਼ਾਰ ਗਏ
ਹਜੇ ਤੇ ਨਾਲੇ ਸਵੇਰੇ ਦੁਬਾਰਾ ਸੋ ਜਾਂਦੀ ਹ ਨਾ ਮੈਂ ਆਰਾਮ ਨਾਲ ਉੱਠ ਰਿਹਾ
ਹਮ ਅਸੀਂ ਘਰ ਜਾਂਦੇ ਅਰਾਮ ਨਾਲ ਨੀ ਉੱਠਦੇ ਅਸੀਂ ਵੀ
ਹਮ, ਮੈਂ ਵੀ ਮਤਲਬ ਜਿਵੇਂ ਸਵੇਰੇ ਪਾਠ ਕਰਨ ਉੱਠਣੀ ਆ ਨਾ ਤੇ ਉਸ ਤੋਂ ਬਾਅਦ ਫਿਰ ਮੈਂ ਮਤਲਬ ਇੱਥੇ ਤੇ ਸੋਹ ਰਹੀ ਹ ਹੁਣ ਸਕੂਲ ਜਾਣਾ ਹੋਗਾ ਇਨੇ। ਫਿਰ ਤੇ ਨੀ ਸੌ ਪਾਵਾਂ ਕਰਾਂਗੀ
ਹਾਂਜੀ ਇਹ ਤਾਂ ਹੈ
ਹੋਲੇ ਤੇ ਛੁੱਟੀਆਂ ਸੀ ਤੇ ਮੈਂ ਪਾਠ ਕਰਕੇ ਫਿਰ ਪੰਜ ਛੇ ਵਜੇ ਫਿਰ ਸੋ ਜਾਂਦੀ ਹਾਂ ਫਿਰ ਸਵੇਰੇ ਆਰਾਮ ਫਿਰ ਦਸ ਗਿਆਰਾਂ ਵਜੇ ਉੱਠਣੀ ਉਸ ਤੋਂ ਬਾਅਦ
ਠੀਕ ਹੈ ਜੀ ਚਲੋ ਠੀਕ ਹੈ ਫਿਰ
ਹਾਂਜੀ ਹੋ ਗਿਆ
ਹਾਂਜੀ